ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਏ।
ਵਧੀਆ ਤੁਸੀਂ ਸੁਣਾਓ ਜੀ।
ਮੈਂ ਕਿਹਾ ਹੋਰ ਕੀ ਹਾਲ ਚਾਲ ਏ।
ਮੈਂ ਕਿਹਾ ਵਧੀਆ ਜੀ ਤੁਸੀਂ ਸੁਣਾਓ।
ਹਾਂਜੀ, ਵਧੀਆ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ ਨਾ ਇਸ ਕਰਕੇ ਪਤਾ ਨੀ ਲੱਗ ਰਿਹਾ।
ਅੱਛਾ ਜੀ, ਚਲੋ ਕੋਈ ਨਹੀਂ ਹੁਣ ਮੈਂ ਜਾਂਦਾ ਇੱਕ ਮਿੰਟ ਬਾਹਰ ਫਿਰ ਸਹੀ ਆਏਗੀ। ਹੁਣ ਸਹੀ ਆਈ ਏ।
ਹਾਂਜੀ ਨਹੀਂ ਹਜੇ ਵੀ ਸਲੋਅ ਹੋਈਏ।
ਹਜੇ ਵੀ ਸਲੋਏ ਹੁਣ
ਹਾਂਜੀ, ਨਹੀਂ ਅੱਗੇ ਸਭ ਤੁਹਾਡੇ ਨਾਲ ਇੱਕ ਦੋ ਵਾਰੀ ਗੱਲ ਕੀਤੀ ਤੇ ਬੜੀ ਵਧੀਆ ਆਵਾਜ਼ ਸੀ ਅੱਜ ਪਤਾ ਨੀ ਕੀ ਗੱਲ ਨੇ ਕੋਈ ਨੈਟਵਰਕ ਪ੍ਰੋਬਲਮ ਹੋਣੀ ਹੈ ਹੁਣ ਆਵਾਜ਼ ਆ ਰਹੀ ਹੈ ਪਰ ਰਹਿਣ ਜਾ ਰਹੀ ਕਿ ਬੜੀ ਦੂਰ ਤੋਂ
ਉਹ ਫਿਰ ਮਤਲਬ ਕਿ ਉਹ ਹੁੰਦੀ ਵੀ ਇਹ ਨਾ ਆਵਾਜ਼ ਵਿੱਚ -ਵਿੱਚ ਕੱਟਦੀ ਪਈ ਵੀ ਤਾਂ ਕਰਕੇ ਹੁਣ
ਹਾਂਜੀ -ਹਾਂਜੀ ਕੁੱਛ ਫਿਰ ਇੰਝ ਹੁੰਦਾ ਨਾ ਫਿਰ ਕੁਛ ਗੱਲ ਸਮਝ ਆਂਉਦੀ ਕੁਛ ਨਹੀਂ ਆਉਂਦੀ ਫਿਰ ਏਦਾਂ
ਹਾਂਜੀ, ਹੋਰ ਕੀ ਕਰਦੇ ਪਏ ਉਹ
ਬਸ ਹੁਣ ਸੌਣ ਦੀ ਤਿਆਰੀ ਸੀ। ਫਿਰ ਮੈਂ ਕਿਹਾ, ਚਲੋ ਮੈਂ ਪੁੱਛ ਲਵਾਂ। ਕੱਲ ਤੁਸੀਂ ਆਓ ਆਉਣਾ ਹੀ ਹੋਣਾ ਗੁਰਦੁਆਰੇ ਆ ਨਾ, ਕੱਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰ ਰਵੇ
ਹਾਂਜੀ- ਹਾਂਜੀ ਮੈਂ ਤਾਂ ਆਉਣਾ ਹੀ ਹੈ ਗੁਰਦੁਆਰੇ, ਤੁਸੀਂ ਆ ਰਹੇ ਹੋ।
ਹਾਂਜੀ ਅਸੀਂ ਵੀ ਜ਼ਰੂਰ ਜਾਵਾਂਗੇ, ਅਸੀਂ ਤੇ ਹਰ ਵਾਰੀ ਜਾਂਦੇ ਆਂ।
ਅੱਛਾ ਜੀ
ਤੁਸੀਂ ਸ਼ਬੀਲ ਦੀ ਸੇਵਾ ਕਰਦੇ ਹੋ ਨਾ ਉੱਥੇ
ਹਾਂਜੀ -ਹਾਂਜੀ ਮੈਂ ਛਬੀਲ ਦੀ ਸੇਵਾ ਕਰਦਾ।
ਹਾਂ- ਹਾਂ ਗੁਰਦੁਆਰੇ ਬ ਬੜੇ ਮਤਲਬ ਸ਼ੌਕ ਨਾਲ, ਰੀਝ ਨਾਲ, ਮਨਾਉਂਦੇ ਆ ਗੁਰਪੁਰਬ ਦੇ ਬੜਾ ਵਧੀਆ
ਹਾਂਜੀ- ਹਾਂਜੀ ਲੰਗਰ ਵਗੈਰਾ ਵੀ ਦਾ ਸੇਵਾ ਕਰਨ ਦਾ। ਹਾਂਜੀ ਲੰਗਰ ਵਗੈਰਾ ਵੀ ਹੁੰਦਾ।
ਹਾਂ ਮੇਰਾ ਬੇ
ਅੱਛਾ ਜੀ
ਹਾਂ ਤੁਹਾਡੇ ਬਾਰੇ ਦੱਸਦਾ ਹੁੰਦਾ ਹੈ ਕਈ ਵਾਰੀ
ਅੱਛਾ ਤੇ ਇੱਕ ਦਿਨ ਪਹਿਲਾਂ ਜਿਹੜੀ ਸੇਵਾ ਹੁੰਦੀ ਹੈ ਗੁਰਦੁਆਰਾ ਸਾਹਿਬ। ਜੋ ਗਏ ਸੀ ਤੁਸੀਂ ਕਰਾਨ
ਹਾਂਜੀ ਜਾਇਆ ਨੀ ਗਿਆ ਗੁਰਦੁਆਰੇ ਇਹ ਸੀ ਕਿ ਬਾਬਾ ਜੀ ਨੇ ਸਾਨੂੰ ਘਰ ਹੀ ਸੇਵਾ ਭੇਜ ਦਿੱਤੀ ਸੀ। ਫੇਰ ਅਸੀਂ ਘਰ ਹੀ ਸਬਜ਼ੀਆਂ ਵਗੈਰਾ ਕੱਟ ਲਈਆਂ ਤੇ ਪ੍ਰਸ਼ਾਦੇ ਵੀ ਉਹਨਾਂ ਨੇ ਕਿਹਾ ਕਿ ਘਰੋਂ ਵੀ ਬਣਾ ਕੇ ਲਿਆਣੇ ਨੇ ਤੇ ਉਹ ਤੇ ਹੁਣ ਜਦੋਂ ਅਸੀਂ ਕੱਲ੍ਹ ਗੁਰਦੁਆਰੇ ਜਾਵਾਂਗੇ ਉਸ ਤੋਂ ਪਹਿਲੇ ਪਹਿਲੇ ਸਵੇਰੇ ਸਵੇਰੇ ਪ੍ਰਸ਼ਾਦੇ ਬਣਾ ਲਾਂਗੇ
ਅੱਛਾ ਮਤਲਬ ਕਿ ਕਿੰਨੇ ਟਾਈਮ ਦਾ ਹੁੰਦਾ ਸਾਰਾ ਗੁਰਪ੍ਰਬ ਜਿਹੜਾ ਗੁਰਦੁਆਰੇ ਕਰਦੇ ਨੇ
ਗੁਰਦੁਆਰੇ ਪ੍ਰੋਗਰਾਮ ਸਵੇਰੇ ਤੇ ਪਹਿਲੇ ਅੱਠ ਜਾਂ ਅੱਠ ਵਜੇ ਨਹੀਂ ਤੇ ਨੌ ਵਜੇ ਤੱਕ ਤੇ ਪਹਿਲੇ ਖੰਡ ਪਾਠ ਦਾ ਭੋਗ ਪੈਂਦਾ
ਅੱਛਾ ਜੀ
ਹਾਂ ਅਖੰਡ ਪਾਠ ਦਾ ਭੋਗ ਜਿਵੇਂ ਪਏਗਾ। ਉਸ ਤੋਂ ਬਾਅਦ ਪਾਠੀ ਜਿਹੜੇ ਹੁੰਦੇ ਨੇ। ਜਾਂ ਸੰਗਤ ਜਿਹੜੀ ਹੁੰਦੀ ਗਈ ਹੁੰਦੀ ਹੈ ਪਾਠ ਦੇ ਭੋਗ ਤੇ ਤਾਂ ਗੁਰਦੁਆਰੇ ਦੇ ਮੈਨੇਜਮੈਂਟ ਦੇ ਜਿਹੜੇ ਮੈਂਬਰ ਹੁੰਦੇ ਨੇ ਉਹ ਫ਼ਿਰ ਸਾਰੇ ਪਹਿਲੇ ਆਪਣਾ ਨਾਸ਼ਤਾ ਕਹਿ ਲਓ ਜਾਂ ਉਹ ਵੀ ਲੰਗਰ ਹੀ ਹੁੰਦਾ ਪਹਿਲੇ ਉਹ ਲੰਗਰ ਹੁੰਦਾ ਰੇ ਤੋਂ ਨਾਸ਼ਤੇ ਤੋਂ ਵੇਹਲ ਹੋ ਕੇ ਉਸ ਤੋਂ ਬਾਅਦ ਫਿਰ ਕੀਰਤਨ ਦਰਬਾਰ ਸੱਜਦਾ ਹੈ ਫੇਰ ਕੀਰਤਨ ਸ਼ੁਰੂ ਹੁੰਦਾ ਕੀਰਤਨ ਵੀ ਕਹਿ ਲੋਓ ਕਿ ਤਿੰਨ ਚਾਰ ਘੰਟੇ ਹੁੰਦਾ ਏ ਮਤਲਬ ਇੱਕ ਇੱਕ ਨੀ ਤਾਂ ਡੇਢ ਵਜੇ ਭੋਗ ਪੈ ਹੀ ਜਾਂਦਾ ਏ ਗੁਰਦੁਆਰੇ ਦੁਪਹਿਰ ਵੇਲੇ
ਅੱਛਾ ਜੀ
ਹਾਂ ਇੱਕ ਡੇਢ ਵਜੇ ਭੋਗ ਪੈ ਜਾਂਦਾ ਹੈ ਫਿਰ ਉਸ ਤੋਂ ਬਾਅਦ ਲੰਗਰ ਦਾ ਪ੍ਰੋਗਰਾਮ ਹੁੰਦਾ ਹੈ ਸੰਗਤ ਬਹੁਤ ਆਉਂਦੀ ਹੈ ਸਾਡੇ ਆਲੇ ਦੁਆਲੇ ਦੀ ਸਾਰੀ
ਅੱਛਾ ਤੁਸੀਂ ਲੈ ਕੇ ਆਉਂਦੇ ਹੋ ਲੰਗਰ
ਲੰਗਰ ਹਾਂਜੀ ਲੈ ਕੇ ਆਉਂਦੇ ਹ ਸਾਨੂੰ ਤੇ ਬਈ ਕਹਿ ਲੋੋ ਕਿ ਗੁਰਪੁਰਬ ਦਾ ਮਸਾਂ ਤੇ ਦਿਨ ਆਉਂਦਾ ਏ ਜਦੋਂ ਬਾਬਾ ਜੀ ਦਾ ਲੰਗਰ ਛਕਣਾ ਹੁੰਦਾ ਏ ਫਿਰ ਬੱਚਿਆਂ ਨੂੰ ਵੀ ਬੱਚੇ ਦੇ ਵੈਸੇ ਨਾਲ ਵੀ ਜਾਂਦੇ ਨੇ ਤੇ ਜੇ ਵੰਡਦੇ ਹੋਣ ਤੇ ਫਿਰ ਜ਼ਰੂਰ ਲੈ ਲੈ ਕੇ ਆਈ ਦਾ ਘਰ ਵੀ ਥੋੜ੍ਹਾ ਜਿਹਾ ਕਿਉਂਕਿ ਮੰਮੀ ਡੈਡੀ ਸਾਡੇ ਬਜ਼ੁਰਗ ਨੇ ਜਾ ਨਹੀਂ ਸਕਦੇ ਤੇ ਉਹਨਾਂ ਨੂੰ ਵੀ ਹੁੰਦਾ ਕਿ ਥੋੜਾ ਜਿਹਾ ਲੰਗਰ ਸੀ ਵੀ ਮੂੰਹ ਲਾਈਏ ਫ਼ਿਰ ਉਹਨਾਂ ਵਾਸਤੇ ਥੋੜਾ ਜਿਹਾ ਲੈ ਕੇ ਆਈ ਦਾ ਏ
ਹਾਂਜੀ ਹਾਂਜੀ ਵਧੀਆ ਗੱਲ ਸਗੋਂ
ਤੁਹਾਨੂੰ ਪਤਾ ਫਿਰ ਬਜ਼ੁਰਗ ਬੰਦਾ ਬੱਚਿਆਂ ਬਰਾਬਰ ਹੁੰਦਾ ਫੇਰ ਥੋੜਾ ਬੱਚਿਆਂ ਵਾਂਗ ਨਾਰਾਜ਼ ਹੋ ਜਾਂਦੇ ਨੇ ਕਿ ਅਸੀਂ ਜਾ ਨਹੀਂ ਸਕਦੇ ਤੇ ਤੁਸੀਂ ਸਾਨੂੰ ਵੀ ਘਰ ਵੀ ਨਹੀ ਪ੍ਰਸ਼ਾਦ ਲਿਆ ਕੇ ਦੇ ਸਕਦੇ ਫਿਰ ਇਸ ਕਰਕੇ ਨਾ ਸੀ ਹਾਂ ਉਹਨਾਂ ਨੂੰ ਖ਼ੁਸ਼ ਰੱਖਣ ਲਈ ਫਿਰ ਲੈ ਕੇ ਆਈ ਦਾ ਕਿ ਚਲੋ ਘਰ ਬੈਠੇ ਥੋੜ੍ਹਾ ਜਿਹਾ ਛੱਕ ਲੈਣ ਹੋ ਵੀ
ਅੱਛਾ ਸਗੋਂ ਵਧੀਆ ਸਭ ਦੇ ਮੂੰਹ ' ਲੱਗਣਾ ਚਾਹੀਦਾ ਲੰਗਰ
ਹੋਰ ਕੀ ਹੈ ਦਿਨ ਰੋਜ਼ ਰੋਜ਼ ਥੋੜ੍ਹੀ ਆਉਂਦਾ ਲੰਗਰ ਬੰਦਾ ਵੀ ਤੇ ਸੰਗਤ ਵਾਸਤੇ ਹੀ ਹੈ ਨਾ
ਹਾਂਜੀ
ਹੋਰ ਤੁਸੀਂ ਵੀ ਲੰਗਰ ਵਗੈਰਾ ਉੱਥੇ ਸੇਵਾ ਕਰਦੇ ਹੋਵੋਗੇ
ਹਾਂਜੀ ਹਾਂਜੀ ਮੈਂ ਵੀ ਮਤਲਬ ਕਿ ਸੇਵਾ ਕਰਦਾ ਵਾਂ ਪਹਿਲਾਂ ਦੇ ਉੱਤੇ ਜਦੋਂ ਬਣਾਉਂਦੇ ਨੇ
ਦੇਖਿਆ ਤੁਹਾਨੂੰ ਮੈਂ
ਹਾਂਜੀ ਜਦੋਂ ਉਥੇ ਲੰਗਰ ਲੰਗਰ ਜਦੋਂ ਤਿਆਰ ਕਰਦੇ ਨੇ ਉਦੋਂ ਵੀ ਸਾਰੀ ਸੇਵਾ ਕਰਵਾਈ ਦੀ ਫਿਰ ਮਤਲਬ ਕਿ ਲੰਗਰ ਤਿਆਰ ਕਰਨ ਤੋਂ ਪਹਿਲਾਂ ਨਾ ਸਾਰੇ ਮਤਲਬ ਵਰਤ ਬਰਤਨ ਮਾਂਜਣੇ ਹੁੰਦੇ ਨੇ ਉਹ ਵੀ ਆਪਾਂ ਮਾਂਜੀਦੇ ਆ। ਫਿਰ ਉਸ ਤੋਂ ਬਾਅਦ
ਹਾਂ ਚਲੋ ਵਧੀਆ ਹੈ। ਕਰਨੀ ਚਾਹੀਦੀ ਹੈ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ ਇਹ ਵੀ। ਕਰਮਾਂ ਭਾਗਾਂ ਵਾਲਿਆਂ ਨੂੰ ਮਿਲਦੀ ਏ। ਸਾਰਿਆਂ ਨੂੰ ਥੋੜ੍ਹੀ ਮਿਲਦੀ ਹੈ।
ਹਾਂਜੀ ਫਿਰ ਬਰਤਨ ਮਾਂਜਦੇ ਹਾਂ ਅਤੇ ਉਸ ਤੋਂ ਬਾਅਦ ਜੋ ਜੋ। ਮਤਲਬ ਹਲਵਾਈ ਨੂੰ ਚੀਜ਼ਾਂ ਚਾਹੀਦੀਆਂ ਹੁੰਦੀਆਂ ਉਹ ਸਾਰੀਆਂ ਲਿਆ ਕੇ ਦੇਈ ਦੀਆਂ। ਫਿਰ ਸਾਰੀ ਮਤਲਬ ਕਿ ਜਦੋਂ ਲੰਗਰ ਫਿਰ ਉਹਨੂੰ ਬਾਲਟੀਆਂ ਦੇ ਵਿੱਚ ਪਾ ਕੇ ਫਿਰ ਵਰਤ
ਵਧੀਆ ਵਧੀਆ ਅਸੀਂ ਵੀ ਸਗੋਂ ਆਪ ਆਪਣੇ ਬੇਟੇ ਨੂੰ ਸਮਝਾਵਾਂਗੇ ਕਿ ਬੇਟਾ ਜੀ ਸੇਵਾ ਕਰਨੀ ਚਾਹੀਦੀ ਹੈ
ਹਾਂਜੀ ਫਿਰ ਵਰਤਾਈ ਦਾ ਹੈ ਤੇ ਫਿਰ ਐਂਡ ਅਤੇ ਜਦੋਂ ਮਤਲਬ ਕਿ ਸਾਰੇ ਸ਼ੱਕ ਲਣ ਲੰਗਰ ਸਾਰੀ ਸੰਗਤ ਫਿਰ ਆਪਾ ਛੱਕੀ ਦਾ
ਹਾਂ ਇਹ ਤੇ ਬਹੁਤ ਵਧੀਆ ਗੱਲ ਹੈ।
ਹਾਂਜੀ ਹਾਂਜੀ।
ਇਹ ਤੇ ਬਹੁਤ ਵਧੀਆ ਗੱਲ ਨੇ ਮੈਂ ਵੀ ਆਪਣੇ ਬੇਟੇ ਨੂੰ ਸਮਝਾਵਾਂਗੀ ਕਿ ਬੇਟਾ ਜੀ ਸੇਵਾ। ਕਰਮਾਂ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਤੇ ਗੁਰਪੁਰਬ ਦੀ ਸੇਵਾ ਚਲੋ ਆਪਣੀ ਕਲੋਨੀ। ਚ ਜਿਹੜਾ ਗੁਰਦੁਆਰਾ ਹੈ ਉੱਥੇ ਜਾਓ ਸਵੇਰੇ ਸਵੇਰੇ ਜਾਓ ਆਪਣਾ ਸੇਵਾ ਕਰੋ।
ਹਾਂਜੀ।
ਲੰਗਰ ਬਣਾਉਣ ਦੀ ਵੀ ਕਰੋ। ਭਾਂਡਿਆਂ ਦੀ ਵੀ ਕਰੋ। ਜੋੜਿਆਂ ਦੀ ਵੀ ਕਰੋ ਸਾਰੀ ਸੇਵਾ ਕਰਨੀ ਚਾਹੀਦੀ ਹੈ।
ਹਮ ਹਮ।
ਹੋਰ ਚਲੋ ਕਰਦੇ ਰਿਹਾ ਕਰੋ ਫੋਨ ਤੁਸੀਂ ਵੀ ਸਾਨੂੰ ਅਸੀਂ ਤੁਹਾਨੂੰ ਯਾਦ ਕੀਤਾ ਤੁਸੀਂ ਵੀ ਕਰਿਆ ਕਰੋ ਸਾਨੂੰ।
ਹਾਂਜੀ, ਹਾਂਜੀ ਕੋਈ ਨਹੀਂ ਉਹ ਮੈਨੂੰ ਨਾ ਥੋੜ੍ਹਾ ਟਾਈਮ ਨਹੀਂ ਲੱਗਾ ਮੈਂ ਮਤਲਬ ਕਿ। ਘੁੰਮਣ ਜਾਣਾ ਸੀ ਅਤੇ ਉਹਦੀ ਤਿਆਰੀ ਦੇ ਵਿੱਚ ਰੁੱਝਾ ਦਾ ਵਾਂ। ਮੈਂ ਸੋਚਦਾ ਮੈਂ ਕੱਪ ਕੱਪੜੇ ਵਗੈਰਾ ਲਿਆਉਣ ਦਾ ਤਾਂ ਕਰਕੇ ਫਿਰ ਟਾਈਮ ਨਹੀਂ ਲੱਗਦਾ ਫ਼ੋਨ ਕਰਨ ਦਾ ਕਿਸੇ ਨੂੰ ਵੀ।
ਹਾਂ ਚਲੋ ਹੁਣ ਸੋਣ ਦਾ ਟਾਈਮ ਹੁੰਦਾ ਪਿਆ ਨਾ। ਫਿਰ ਤੁਹਾਡੇ ਨਾਲ ਸਵੇਰੇ ਗੁਰਦੁਆਰੇ ਸ਼ਾਇਦ ਸਾਡੀ ਮੁਲਾਕਾਤ। ਹੋਏ ਸਵੇਰੇ ਫਿਰ ਤੁਹਾਨੂੰ ਮਿਲਦੇ ਆ ਗੁਰਦੁਆਰੇ ਹੀ ਮਿਲਦੇ ਆ।
ਹਾਂਜੀ ਹਾਂਜੀ। ਕੋਈ ਨਹੀਂ ਜੀ ਮਿਲੋ ਜੇ ਤੁਹਾਨੂੰ ਮਤਲਬ ਕਿ ਕੋਈ ਲੰਗਰ ਵਗੈਰਾ ਦੀ ਜ਼ਰੂਰਤ ਹੋਏਗੀ ਤੇ ਮੈਨੂੰ ਦੱਸ। ਨਾ ਮੈਂ ਤੁਹਾਨੂੰ ਮਤਲਬ। ਪ੍ਰੋਵਾਈਡ ਕਰਾ।
ਨਹੀਂ ਹਾਂਜੀ ਕੋਈ ਗੱਲ ਨਹੀਂ ਉਹ ਤੇ ਹੈ ਹੀ ਆਪਣੇ ਬੰਦੇ ਕੰਮ ਆਉਂਦੇ ਆ ਕੋਈ ਗੱਲ ਨਹੀਂ। ਜੇ ਤੁਸੀਂ ਸਾਨੂੰ ਉੱਥੇ ਮਿਲੋਗੇ ਤੇ ਅਸੀਂ ਤੁਹਾਨੂੰ ਕਹਿ ਦਾਂਗੇ।
ਹਾਂਜੀ ਹਾਂਜੀ।
ਹਾਂਜੀ, ਚਲੋ ਜੀ, ਠੀਕ ਹੈ ਜੀ, ਓਕੇ ਜੀ।
ਨਹੀਂ, ਨਹੀਂ ਮੇਰੀ ਗੱਲ ਸੁਣੋ।
ਹਾਂਜੀ।
ਅ ਬੱਚੇ ਠੀਕ ਨੇ ਤੁਹਾਡੇ?
ਹਾਂਜੀ ਹਾਂਜੀ ਮੈਂ ਬੱਚੇ ਠੀਕ ਨੇ ਉਹੀ ਤੇ ਦੱਸਦੀ ਪਈ ਹਾਂ ਤੁਹਾਨੂੰ ਮੇਰਾ ਬੇਟਾ ਹੁਣ ਸੋ ਗਿਆ ਨਾ ਨਹੀਂ ਤੇ ਮੈਂ ਤੁਹਾਨੂੰ। ਤੁਹਾਡੀ ਗੱਲ ਕਰਵਾਉਂਦੀ ਉਹਦੇ ਨਾਲ ਵੀ ਮੈਂ ਤੁਹਾਨੂੰ ਸਗੋਂ ਤੁਸੀਂ ਉਹਨੂੰ ਸੇਵਾ ਦੇ ਬਾਰੇ। ਥੋੜਾ ਦੱਸਦੇ ਕਿ ਸੇਵਾ ਕਰਨੀ ਬੜੀ ਜ਼ਰੂਰੀ ਏ ਤੁਸੀਂ ਦੱਸਦੇ ਸਗੋਂ ਕੋਈ ਨੀ ਮੈਂ। ਸਵੇਰੇ ਤੁਹਾਡੇ ਤੁਹਾਡੇ ਨਾਲ ਗੁਰਦੁਆਰੇ ਮੇਲ ਕਰਵਾਵਾਂਗੀ ਤੁਸੀਂ ਉਹਨੂੰ। ਦੱਸਣਾ ਕੋਈ ਸ਼ਬੀਲ ਦੀ ਸੇਵਾ ਦੇਣਾ ਜਾਂ ਕੋਈ। ਭਾਂਡਿਆਂ ਦੀ ਸੇਵਾ ਦੇਣਾ ਕੋਈ ਲੰਗਰ ਵਰਤਾਨ ਦੀ ਸੇਵਾ ਦੱਸਣਾ।
ਅਤੇ ਤੁਹਾਡੀ ਗੱਲ ਠੀਕ ਹੈ। ਮੈਂ ਤੁਹਾਨੂੰ ਪੁੱਛਦਾ ਪਿਆ ਕਿ ਤੁਹਾਡਾ ਬੇਟਾ ਕਿਹੜੀ ਕਲਾਸ 'ਚ ਹੈ?
ਬੇਟਾ ਮੇਰਾ ਪਲੱਸ ਵਨ ਚ ਹੈ।
ਅੱਛਾ, ਤੇ ਮੈਂ ਕਹਿਣਾ ਸੀ ਕਿ ਜਿਹੜੀ ਸਰਕਾਰ ਹੈਗੀ ਹੈ ਨਾ। ਆਪਣੀ ਉਹ ਸਕੋਲਰਸ਼ਿਪ ਪ੍ਰੋਵਾਈਡ ਕਰਾਉਂਦੀ ਪਈ ਹੈ ਬੱਚਿਆਂ ਨੂੰ ਜੇ ਤੁਹਾਨੂੰ। ਮਤਲਬ ਜਰੂਰਤ ਵਗੈਰਾ ਹੋਏ ਤੇ ਉਹ ਮੈਂ ਤੁਹਾਨੂੰ ਦਵਾ ਸਕਦਾ ਤੇ ਨਾਲੇ। ਮੈਨੂੰ ਉਹਦੀ ਸਟਰੀਮ ਵੀ ਦੱਸੋ ਉਹਨੇ ਕਿਹੜੀ ਲਈ ਦੀ ਹੈ?
ਹਾਂ, ਜੇ ਤੁਹਾਡੇ ਤੁਹਾਨੂੰ ਨਾਲੇਜ ਹੈ ਤੇ ਤੁਸੀਂ ਸਾਨੂੰ ਕੋਈ ਨੀ ਕੱਲ ਤੁਸੀਂ ਸਾਨੂੰ ਗੁਰਦੁਆਰੇ। ਗੁਰਦੁਆਰੇ ਮਿਲੋਗੇ ਨਾ ਤੇ ਤੁਸੀਂ ਸਾਰਾ ਦੱਸ ਦੇ ਨਾ ਸਾਨੂੰ ਬਈ ਕਿਸ ਤਰ੍ਹਾਂ ਕੀ ਕੀ ਫੋਰਮ ਭਰਨੇ ਕਿਸ ਤਰ੍ਹਾਂ ਕਰਨਾ ਏ?
ਅੱਛਾ ਜੀ, ਮਤਲਬ ਕਿਹੜੀ ਸਟਰੀਮ ਲਈ ਦੀ ਉਹਨੇ?
ਨੋਨ ਮੈਡੀਕਲ।
ਅੱਛਾ, ਨੋਨ ਮੈਡੀਕਲ ਹਾਂਜੀ ਜਿਹੜੇ ਸਾਇੰਸ ਵਗੈਰਾ ਦੇ ਬੱਚੇ ਨੇ ਮੈਡੀਕਲ ਨੋਨ ਮੈਡੀਕਲ ਇਹਨਾਂ ਸਗੋਂ ਜਲਦੀ ਮਿਲਦੀ ਪਈ ਏ ਸਕੋਲਰਸ਼ਿਪ।
ਅੱਛਾ ਅੱਛਾ ਚਲੋ ਕੋਈ ਨੀ ਹਾਂ ਜੇ ਤੁਹਾਨੂੰ ਨੌਲੇਜ ਹੈ ਤੇ ਤੁਸੀਂ ਸਾਡਾ। ਕੰਮ ਕਰਵਾ ਦਿਉ ਫਿਰ।
ਹਾਂਜੀ ਮੈਂ ਕਹਿੰਦਾ ਵਾ ਨਾ ਕਿ। ਮਤਲਬ ਕਿ ਜਿਵੇਂ ਬੱਚਾ ਪੜ੍ਹ ਜਾਂਦਾ ਸਾਰਾ ਮਤਲਬ ਟਵੈਲਥ ਤੱਕ ਵਧੀਆ। ਫਿਰ ਅੱਗੇ ਜਾ ਕੇ ਪੈਸਿਆਂ ਦੀ ਜ਼ਰੂਰਤ ਪੈਂਦੀ ਏ ਤੇ ਮੈਂ ਤਾਂ ਈ ਮਤਲਬ ਮਤਲਬ ਕਿ ਸਕੋਲਰਸ਼ਿਪ ਪ੍ਰੋਵਾਈਡ ਕਰਾਉਂਦਾ ਰਹਿਣਾ ਵਾ ਬੱਚਿਆਂ ਨੂੰ।
ਅੱਛਾ ਅੱਛਾ,
ਹਾਂਜੀ ਤੇ ਤੁ
ਹਾਂ, ਚਲੋ ਤੁਸੀਂ ਮੇਰੇ ਬੇਟੇ ਬੇੇ ਬੇਟੇ ਨਾਲ ਗੱਲ ਕਰਨਾ ਤੁਸੀਂ ਹਾਂ ਸਾਡੇ ਸਰਦਾਰ ਜੀ ਨਾਲ ਵੀ ਗੱਲ ਕਰਨਾ।
ਅੱਛਾ ਜੀ,
ਹਾਂ ਤੁਸੀਂ ਉਹਨਾਂ ਨਾਲ ਗੱਲ ਕਰਨਾ ਨਾ ਕੱਲ ਗੁਰ ਗੁਰਦੁਆਰੇ ਮਿਲਾਂਗੇ ਨਾ ਫੇਰ ਤੁਸੀਂ ਗੱਲ ਕਰ ਦੇਨਾ।
ਅੱਛਾ ਤੁਹਾਡੀ ਬੇਟੀ ਕਿਹੜੀ ਕਲਾਸ 'ਚ ਏ?
ਬੇਟੀ ਤਾਂ ਹਜੇ ਮੇਰੀ ਛੋਟੀ ਏ ਫੋਰਥ ਕਲਾਸ ਚ ਏ।
ਅੱਛਾ, ਮਤਲਬ ਕਿ ਹਜੇ ਉਹ ਛੋਟੀ ਏ ਫੇਰ ਕੋਈ ਨੀ ਜਦੋਂ ਉਹ ਵੀ ਵੱਡੀ ਹੋਏਗੀ ਉਹਨੂੰ ਵੀ ਆਪਾਂ ਸਕੋਲਰਸ਼ਿਪ ਦਵਾ ਦਾਂਗੇ।
ਹਾਂਜੀ,
ਅੱਛਾ ਜੀ।
ਤੁਹਾਡੀ ਆਵਾਜ਼ ਨਾ ਵੈਸੇ ਬਹੁਤ ਸਲੋਅ ਆ ਰਹੀ ਏ।
ਅੱਛਾ ਚਲੋ ਫੇਰ ਓਕੇ ਜੀ ਬਾਅਦ 'ਚੋਂ ਆਪਾਂ ਕਰਦੇ ਆਂ ਹੁਨ।
ਹਾਂਜੀ-ਹਾਂਜੀ, ਕੋਈ ਨੀ ਕੱਲ ਗੁਰਦੁਆਰੇ ਮਿਲਾਂਗੇ।
ਹਾਂਜੀ, ਓਕੇ ਜੀ।
ਓਕੇ ਜੀ।